ਹੈਲੋ। ਹੈਲੋ।
ਹੈਲੋ।
ਹੈਲੋ, ਹਾਂਜੀ।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
ਕੀ ਹਾਲ ਚਾਲ? ਵਧੀਆ ਭੈਣ ਜੀ ਤੁਸੀਂ
ਬਸ
ਹੈਲੋ।
ਵਧੀਆ ਐ।
ਕੀ ਕਰਦੇ ਪਏ? ਭੈਣ ਜੀ ਤੁਹਾਨੂੰ ਬਸ ਯਾਦ ਕੀਤਾ ਤੁਸੀ ਫ਼ੋਨ ਕਰ ਲਿਆ, ਕੀ? ਭੈਣ ਜੀ, ਬਸ ਤੁਹਾਨੂੰ ਯਾਦ ਹੀ ਕਰਦੀ ਪਈ ਸੀ।
ਅੱਛਾ ਅੱਛਾ ਭੈਣ ਜੀ। ਹਾਂਜੀ ਭੈਣ ਜੀ। ਹੈਲੋ ਹਾਂਜੀ ਭੈਣ ਜੀ ਆਵਾਜ਼ ਆ ਰਹੀ ਐ?
ਹਾਂਜੀ ਹਾਂਜੀ ਹੁਣ ਆਈ ਐ।
ਬਸ ਵਧੀਆ ਹੋਰ, ਹੋਰ ਤੁਸੀਂ ਸੁਣਾਓ ਕੋਈ ਨਵੀਂ ਤਾਜੀ ਸਭ ਠੀਕ?
ਭੈਣ ਜੀ।
ਹੈਲੋ।
ਹੋਰ ਕੀਰ ਦੇ ਪਏ। ਹੈਲੋ ਹਾਂ ਜੀ।
ਹੈਲੋ
ਹੈਲੋ ਭੈਣ ਜੀ, ਆਵਾਜ਼ ਕਿਉਂ ਨੀ ਆ ਰਈ।
ਨਈ ਭੈਣ ਜੀ ਮੈਨੂੰ ਤੁਹਾਡੀ ਬੜੀ ਘੱਟ ਆਂਦੀ ਪੀ ਸੀ।
ਅੱਛਾ, ਕੋਈ ਨੀ, ਹਾਂਜੀ ਵਧੀਆ।
ਹੋਰ ਕੀ ਕਰਦੇ ਭੈਣ ਜੀ?
ਹੋਰ ਭੈਣ ਜੀ ਅ, ਸੂਟ ਲੈਣੈ ਸੀ ਮੈਂ ਜਰਾ।
ਅੱਛਾ, ਕੋਟਨ ਦੇ।
ਹਾਂਜੀ ਭੈਣ ਜੀ। ਕੋਟਨ ਦੇ ਸੂਟ ਲੈਣੇ ਨੇ ਮਤਲਬ ਵਧੀਆ-ਵਧੀਆ ਹੋਣ ਕੋਟਨ ਵੀ।
ਅੱਛਾ, ਚੁੰਨੀਆਂ ਵਾਲੇ ਲੈਣੇ ਭੈਣ ਜੀ।
ਹਾਂਜੀ-ਹਾਂਜੀ ਚੁੰਨੀਆਂ ਵਾਲੇ ਈ ਲੈਣੇ ਨੇ, ਕੋਈ ਦੁਕਾਨ ਕੋਈ ਵਧੀਆ ਜੀ ਹੋਏ ਮਤਲਬ ਹੋਣ ਵਧੀਆ ਮਤਲਬ ਨਿਕਲਣ, ਅੱਛੇ ਨਿਕਲਣ।
ਕੋਈ ਨੀ ਭੈਣ ਜੀ ਤੁਸੀਂ ਆ ਜਾਣਾ ਮੇਰੇ ਕੋਲ ਅਸੀਂ ਸ਼ਾਮੀ ਚੱਲ ਪੈਂਨੇ ਆ ਬਾਜ਼ਾਰ ਫੇਰ ਲੈਣ।
ਹਾਂਜੀ 'ਤੇ ਕਿੰਨੇ-ਕਿੰਨੇ ਤੱਕ ਦੇ ਹੋਣਗੇ ਉਨਾਂ ਕੋਲੋ ਸੂਟ?
ਭੈਣ ਜੀ ਉਨਾਂ ਕੋਲ ਹੈਗੇ ਨੇ ਜਿੰਨੀ ਮਰਜ਼ੀ ਰੇਂਜ ਲੋ ਹਜ਼ਾਰ, ਪੰਦਰਾਂ ਸੌ, ਦੋ ਹਜ਼ਾਰ ਪੱਚੀ ਸੌ।
ਅੱਛਾ-ਅੱਛਾ ਵਧੀਆ ਈ ਹੋਣਗੇ ਨਾ ਕੱ ਪੜਾ ਠੀਕ ਹੋਏਗਾ ਕੋਈ ਸਲਵਾਰ ਕਿਸੀ ਦੀ ਨਾ ਖ਼ਰਾਬ ਨਿਕਲਦੀ ਏ ਕੋਈ-ਕੋਈ। ਕਿਸੀ ਦਾ ਰੰਗ ਫੇਟ ਹੋ ਜਾਂਦੈ, ਕਿਸੀ ਦੇ ਛਿੱਜ ਜਾਂਦੇ ਨੇ।
ਨਈ ਭੈਣ ਜੀ ਐਸੀ ਕੋਈ ਗੱਲ ਨੀ ਹੈਗੀ, ਹਾਂਜੀ।
ਅੱਛਾ ਭੈਣ ਜੀ। ਤੇ ਤੁਸੀਂ ਕਿੱਥੋਂ ਲੈਂਦੇ ਵੈਸੇ ਸੂਟ?
ਭੈਣ ਜੀ ਸਾਡੇ ਵੀ ਐਥੇ ਐ ਬੋਤ ਮਸ਼ਹੂਰ ਹੈਗੇ ਨੇ, ਅਸੀਂ ਉਨਾਂ ਕੋਲ ਲੈਂਨੇ ਆ।
ਅੱਛਾ ਭੈਣ ਜੀ, ਠੀਕ ਏ।
ਹੋਰ ਸੁਣਾਓ ਭੈਣ ਜੀ ਤੁਸੀਂ ਸੂਟ ਨੀ ਦੇਣ ਆਏ ਸੀਨੇ?
ਹਾਂਜੀ।
ਮੈਂ ਕੇਆ ਤੁਸੀਂ ਸੂਟ ਸੀਨੇ ਦੇਣ ਨੀ ਆਏ ਭੈਣ ਜੀ?
ਸੂਟ ਤੇ ਦੇਣ ਆਣੇ ਸੀ ਭੈਣ ਜੀ। ਲੈ ਲਾ ਨਾ ਫੇਰ ਉਈ ਦੇ ਜਾਂਗੀ ਨਾ ਫੇਰ।
ਅੱਛਾ।
ਸੁਵਾਏ, ਇੱਕ-ਦੋ ਸੁਵਾਏ ਸੀ ਬਾਹਰ-ਅੰਦਰ ਦੇ ਹੁਣ ਘਰ ਪਾਨ ਦੇ ਥੋੜੇ ਮੈਂ ਸੋਚ ਰੀ ਸੀ ਵਧੀਆ ਜੇ ਸਵਾ ਲਾ ਕੇਰਾ।
ਹਾਂਜੀ ਕੋਈ ਨੀ ਤੁਸੀਂ ਆ ਜਾਣਾ ਮੈਂ ਤੁਹਾਡੇ ਸੂਟ ਸੀ ਦਾਗੀ।
ਤੇ ਸੁਵਾਏ ਵੀ ਸੂਟ ਮਿਲਨੇ ਨੇ ਕਿਸੀ ਕੋ?
ਹਾਂਜੀ ਉਦੇ ਕੋਲ ਈ ਸੀਤੇ ਸੁਵਾਏ ਸੂਟ ਮਿਲ ਜਾਂਦੇ ਨੇ ਭੈਣ ਜੀ।
ਅੱਛਾ ਤੇ ਓ ਕਿੰਨੇ ਤੱਕ ਦੇ ਹੋਣਗੇ?
ਓ ਵੀ ਭੈਣ ਜੀ ਜਿਵੇਂ ਪਸੰਦ ਤੇ ਐ ਪੰਦਰਾਂ ਸੌ ਤੱਕ ਬੋਤ ਸੋਹਣਾ ਸੂਟ ਮਿਲ ਜਾਂਦਾ ਐ।
ਅੱਛਾ ਅੱਛਾ ਚੁੰਨੀ ਨਾਲ ਹੁੰਦੀ ਹੋਨੀ ਐ
ਹਾਂ ਜੀ
ਅੱਛਾ ਭੈਣ ਜੀ
ਹੋਰ
ਹੋਰ ਦੱਸੋਂ
ਹੋਰ ਭੈਣ ਜੀ ਔਰ ਤੁਸੀਂ ਕੀ ਬਣਾਇਆ
ਅੱਜ ਅਸੀਂ ਬਣਾਇਆ ਪਿੱਠਾ ਜੋ ਹਲਵਾ ਕੱਦੂ ਨੀ ਹੁੰਦਾ
ਹਾਂਜੀ ਹਾਂਜੀ ਹਾਂਜੀ
ਉਹ ਸਾਡੇ ਮਤਲਬ ਪਲਾਟ 'ਚ ਹੀ ਲਗਾਉਂਦੇ ਨੇ ਸਬਜ਼ੀਆਂ ਘੀਆ ਤੋਰੀ ਕਰੇਲੇ ਹਾਂਜੀ ਔਰਗੈਨਿਕ ਘੀਆ ਤੋਰੀ ਕੇਰ ਲੇ ਹਰੀਆਂ ਚਾਂ ਆ ਸ਼ਿਮਲਾ ਚਾਂ ਆ।
ਅ ਅੱਛਾ।
ਹਾਂਜੀ ਈ ਭੈਣਜੀ ਇਹ ਹਲਵਾ ਕੱਦੂ ਓਦਾ ਕੱਦੂ
ਅੱਛਾ। ਚਲੋ ਸਹੀ ਗੱਲ ਏੱ ਭੈਣ ਜੀ ਅੱਜ ਕੱਲ ਦੇ ਬਾਜ਼ਾਰ ਲਈ ਸਬਜ਼ੀਆਂ ਤੇ ਇੰਜੈਕਸ਼ਨ ਮੌਕੇ ਤੇ
ਕੋਈ ਵੀ ਨੀ।
ਕੰਨ ਦੇ
ਅਸੀਂ ਤੇ ਫੇਰ ਖਾਣ ਨੇ ਮੇਰਾ ਜੇਠ ਹੀਨ ਮੇਰੇ ਬਾਹਰ ਦੀਆ ਚੀਜ਼ਾਂ ਓਧਾ
ਅੱਛਾ ਅ ਸਾਡੇ ਵੀ ਲਗੀ ਕੋਈ ਵੀ ਖਾਂਦਾ ਬਾਜ਼ਾਰ ਦੀਆਂ ਸਬਜ਼ੀਆਂ ਅਸੀਂ ਘਰ ਹੀ ਲਗਾਨੇ ਆ।
ਘਰ ਦਾ ਵਤੀਆ ਹੁੰਦਾ ਐ ਸ਼ੁੱਧ ਖਾਣਾ ਹੁੰਦਾ ਐ
ਹਾਂਜੀ ਈ ਨਾਲੇ ਸਿਹਤ ਲਈ ਬਹੁਤ ਵਧੀਆ ਹੁੰਦਾ ਭੈਣ ਜੀ।
ਹਾਂਜੀ ਈ
ਹਲਵਾ ਕੱਦੂ ਚਲੋ ਵਧੀਆ ਏ ਭੈਣ ਜੀ ਕਿੱਦਾਂ ਬਣਾਉਂਦੇ ਭੈਣ ਜੀ ਤੁਸੀਂ ਹਲਵਾ ਕੱਦੂ
ਅਸੀਂ ਹਲਵਾ ਕੱਦੂ ਨੂੰ ਪਹਿਲੇ ਕੱਟਦੇ ਐ ਛੋਟੇ ਛੋਟੇ ਪੀਸ ਕਰਦੇ ਆ ਉਹਦੇ ਛਿੱਲੜ ਲਾ ਕੇ ਛੋਟੇ ਛੋਟੇ ਪੀਸ ਤਰ੍ਹਾਂ ਕੱਟ ਕੇ ਫੇਰ ਉਸ ਤੋਂ ਬਾਅਦ। ਧੋ ਧੁ ਕੇ ਕੱਟ ਕੁੱਟ। ਤੇ ਕੇ ਰੱਖ ਦਿੰਦੇ ਹਾਂ ਫੇਰ ਉਸ ਤੋਂ ਬਾਅਦ। ਅੱਜ ਇਹਦੇ ਵਿੱਚੀ ਅਸੀਂ ਲਸਣ ਵੀ। ਪਾਇਆ ਹਰੀਆਂ ਮਿਰਚਾਂ ਲਸਣ ਵੀ ਪਾਇਆ।
ਭੈਣ ਜੀ ਤੁਸੀਂ ਕੱਟ ਕੇ ਫਿਰ ਧੋ ਕੇ ਫੇਰ ਕੱਟ ਦਿਓ।
ਨਹੀਂ ਈ ਨਹੀਂ ਈ ਮੈਂ ਤੁਹਾਨੂੰ ਦੱਸਦੀ ਪਈ ਹੈ ਕਿ। ਪਹਿਲੇ ਧੋ ਕੇ ਫਿਰ ਕੱਟਿਆ ਪੀਸ ਕੀਤੇ ਨੇ।
ਅੱਛਾ ਅੱਛਾ
ਹਾਂਜੀ ਈ ਭੈਣਜੀ ਫੇਰ ਉਹਦੇ ਵਿੱਚ ਜ਼ਰੂਰੀ। ਹੁੰਦਾ ਮੇਥੇ ਪਾਣੇ।
ਅੱਛਾ!
ਮੇਥਰੇ, ਹਿੰਗ ਤੇ ਸੁੱਕਾ ਧਨੀਆ ਪਾਇਆ, ਤੇਲ ਪਾਇਆ ਫੇਰ ਤੜਕਾ ਲਾਇਆ। ਤੇ ਅੱਜ ਲਸਣ ਵੀ ਹੋਇਆ ਦਾ ਸੀ ਥੋੜ੍ਹਾ ਸਾ। ਤੇ ਉਹ ਵੀ ਪਾ ਲਿਆ ਤੇ ਬੜਾ ਹੀ ਟੇਸਟੀ ਬਣਿਆ, ਥੋੜੀ ਸੀ ਸ਼ੱਕਰ ਵੀ ਪਾਈ। ਪਾਉਦੇ ਨੀ, ਤੇ ਅੱਜ ਕੱਟਿਆ ਹੋਇਆ ਸੀ ਮੰਮੀ ਕਹਿੰਦੇ ਚਲੋ ਪਾ ਦੋ।
ਅੱਛਾ!
ਤੇ ਫਿਰ ਪਾਇਆ ਤੇ ਲੇਕਿਨ ਬਣਿਆ ਬੜਾ ਲਾਜਵਾਬ। ਅੱਗੋਂ ਦੀ ਤੇ ਲਸਣ ਵੀ ਪਾਣਾ, ਬੜਾ ਟੇਸਟੀ ਬਣਿਆ ਭੈਣ ਜੀ, ਔਰ ਉਹਦੇ ਵਿੱਚ ਅਮਚੁਰ ਪਾਇਆ ਖੱਟਾ ਸ਼ੱਕਰ ਪਾਈ ਖੱਟਾ ਮਿੱਠਾ।
ਅੱਛਾ!
ਹਾਂਜੀ! ਤੁਸੀਂ ਕਿੱਦਾਂ ਬਣਾਉਂਦੇ ਹੋ ਪੇਠਾਂ?
ਅਸੀਂ ਭੈਣ ਜੀ ਲੰਬੇ- ਲੰਬੇ ਪਿਆਜ਼ ਚੀਰ ਕੇ ਮੇਥੇ ਵਗੈਰਾ ਪਾ ਕੇ ਨਮਕ, ਹਲਦੀ, ਰੰਗਦਾਰ ਮਿਰਚ।
ਅੱਛਾ-ਅੱਛਾ!
ਹਾਂਜੀ! ਬਹੁਤ ਸਵਾਦ ਲੱਗਦਾ ਭੈਣ ਜੀ।
ਹਾਂ! ਸਵਾਦ ਤੇ ਲਗਦਾ ਹੈ ਬੜਾ ਸਭ ਨੂੰ।
ਹਾਂਜੀ! ਹੋਰ ਭੈਣ ਜੀ ਘੁੰਮਣ ਨੀ ਗਏ ਤੁਸੀਂ ਕਿਤੇ?
ਘੁੰਮਣ ਗਈ ਸੀ ਮੈਂ। ਓਦਾਂ ਹੀ, ਏਦਾਂ ਹੀ ਘੁੰਮ ਆਉਂਦੇ ਹਾਂ ਬਸ ਬਾਹਰ ਅੰਦਰ।
ਅੱਛਾ!
ਉਹ ਤਾਂ ਮਤਲਬ ਪਹਾੜੀ ਇਲਾਕੇ ਨਹੀਂ ਗਈ ਮੈਂ ਇਸ ਵਾਰੀ। ਸਾਰੇ ਘੁੰਮੀ ਜਾਂਦੇ ਵੀ ਨੇ, ਕੋਈ ਕਸ਼ਮੀਰ ਜਾਂਦੇ ਕੋਈ ਕੁੱਥੇ ਜਾਂਦੇ ਅਸੀਂ ਘਰ ਬੈਠੇ ਹਾਂ। ਹਾਂ! ਕੰਮ ਈ ਉਹ
ਚਲੋ ਭੈਣ ਹਾਂਜੀ, ਚਲੋ ਭੈਣ ਜੀ ਕੋਈ ਨਾ।
ਕੋਈ ਨੀ ਫੇਰ ਸਹੀ।
ਹਾਂਜੀ! ਸਹੀ ਗੱਲ ਹੈ ਭੈਣ ਜੀ।
ਤੁਸੀਂ ਨਹੀਂ ਗਏ? ਤੁਸੀਂ ਹੋ ਆਏ।
ਹਾਂਜੀ! ਭੈਣ ਜੀ ਮੈਂ ਤੇ ਕਸ਼ਮੀਰ ਘੁੰਮ ਕੇ ਆਈ ਹਾਂ, ਭੈਣ ਜੀ ਇੰਨਾ ਵਧੀਆ ਕਸ਼ਮੀਰ ਇੰਨਾ ਵਧੀਆ, ਮੇਰੇ ਤੇ ਨਜ਼ਰਾਂ ਹੀ ਨੀ ਹਟਦੀਆਂ ਪਈਆਂ ਭੈਣ ਜੀ।
ਅੱਛਾ! ਭੈਣ ਜੀ ਐਸਾ ਕਿਹੜਾ।
ਭੈਣ ਜੀ! ਉੱਥੇ ਮੈਂ ਪਹਿਲਗਾਮ ਗਈ ਇੰਨਾ ਮਜ਼ਾ ਆਇਆ ਭੈਣ ਜੀ। ਸੋਨ ਮਾਰਗ ਗਈ ਉੱਥੇ ਵੀ ਇਨਾਂ ਮਜ਼ਾ। ਭੈਣ ਜੀ! ਬਹੁਤ ਮਜ਼ਾ ਹਾਂਜੀ ਭੈਣ ਜੀ!
ਸਾਲ ਦਾ ਪਲੈਨ ਬਣਾ
ਭੈਣ ਜੀ ਮੈਂ ਤੇ ਕਿਆ ਜ਼ਿੰਦਗੀ ਚ ਘੁੰਮਣਾ ਚਾਹੀਦਾ ਏ।
ਸ‌ਈ ਗੱਲ ਏ।
ਘਰ ਬਹਿ ਕੇ ਭੈਣ ਜੀ ਰੋਟੀਆਂ ਬਣਾਓ ਕਈ ਕੁਛ ਕਰੋ।
ਹਾਂ ਐਹ ਤੇ ਹੈ ਈ ਏ।
ਹਾਂਜੀ, ਘੁੰਮ ਕੇ ਆਓ ਭੈਣ ਜੀ ਤੁਸੀਂ। ਪਾਜੀ ਨੂੰ ਕਹੋ, ਓ ਕੁਮਾ ਲਿਆਣਗੇ। ਹਾਂਜੀ।
ਹੋਰ ਭੈਣ ਜੀ ਤੁਸੀ ਕੀ ਬਣਾਇਆ ਅੱਜ ਭੈਣ ਜੀ? ਹਾਂਜੀ, ਬੱਚੇ ਬਹੋਤ ਵਧੀਆ ਠੀਕ-ਠਾਕ ਨੇ।
ਅੱਛਾ, ਕੀ ਕਰਦੇ ਪ‌ਏ ਨੇ ਭੈਣ ਜੀ ਬੱਚੇ?
ਬੱਚੇ ਓ ਕਿਸੀ ਦੇ ਘਰ ਗਏ ਨੇ, ਆਪਣੇ ਤਾਏ ਜੀ ਦੀ ਕੁੜੀਆਂ ਦੇ ਨਾਲ ਖੇਲਨ ਗਏ ਨੇ।
ਅੱਛਾ।
ਘਰ ਬੈ ਕੇ ਬੋਰ ਹੁੰਦੇ, ਸਾਨੂੰ ਵੀ ਤੰਗ ਕੀਤਾ ਹੋਇਆ। ਬੱਚਿਆਂ ਨੇ ਸਕੂਲ ਜਾਨਗੇ ਸੋਮਵਾਰ ਤੋਂ।
ਚਲ ਠੀਕ, ਸਈ ਗੱਲ ਏ ਫੇਰ। ਜੀ ਥੋੜੀ ਸ਼ਾਂਤੀ ਹੈਗੀ ਏ, ਹਾਂਜੀ ਹਾਂਜੀ।
ਹੋਰ ਭੈਣ ਜੀ ਤੁਸੀਂ ਕੀ ਬਨਾਯਾ, ਅੱਜ ਤੁਸੀਂ ਭੈਣ ਜੀ ਅੱਜ ਕੀ ਬਨਾਯਾ?
ਅਸੀਂ ਭੈਣ ਜੀ ਜੀ ਰਾਜਮਾ-ਚੋਲ ਬਨਾਏ ਸੀ।
ਓਹੋ ਵਾਹ! ਰਾਜਮਾ-ਚੌਲ ਤੇ ਸਾਰਿਆਂ ਨੂੰ ਸਵਾਦ ਲੱਗਦੇ ਨੇ। ਮੈਂ ਕੱਲ-ਪਰਸੋਂ ਬਨਾਏ ਸੀ ਰਾਜਮਾ-ਚੌਲ।
ਅੱਛਾ।
ਹਾਂਜੀ, ਰਾਜਮਾ।
ਚਲੋ ਵਧੀਆ ਭੈਣ ਜੀ, ਚੰਗੀ ਗੱਲ ਐ ਬਨਾਨੇ ਵੀ ਚਾਈਦੇ ਨੇ।
ਅੱਛਾ ਭੈਣ ਜੀ ਬੱਚੇ ਆ ਗਏ ਨੇ, ਮੈਂ ਬਾਦ ਚੋਂ ਗੱਲ ਕਰਦ ਹਾਂਜੀ-ਹਾਂਜੀ। ਮੇਰੇ ਨਾ ਬੱਚੇ ਆ ਗਏ ਨੇ, ਮੈਂ ਥੋੜ੍ਹਾ ਬਾਅਦ ਚ ਗੱਲ ਕਰਾਂ ਤੁਆਡੇ ਨਾਲ?
ਹਾਂਜੀ-ਹਾਂਜੀ, ਜਰੂਰ ਭੈਣ ਜੀ ਸਤਿ ਸ਼੍ਰੀ
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਸ ਸ੍ਰੀ ਅਕਾਲ।